ਹੈਲੋ, ਸਤਿ ਸ਼੍ਰੀ ਅਕਾਲ ਜੀ, ਜੀ ਅੱਜ ਕਿਵੇਂ ਯਾਦ ਕੀਤਾ, ਛੋਟੀ ਭੈਣ ਨੂੰ।
ਬਸ ਜੀ ਬਸ, ਵੈਸੇ ਹੀ ਦਿਲ ਕਰਦਾ ਪਯਾ ਸੀ, ਮੈਂ ਕਿਹਾ ਜਿਹੜੇ ਬੜੇ ਦਿਨ ਹੋ ਗਏ ਨੇ, ਗੱਲ ਹੀ ਨੀ ਹੋਈ ਭੈਣ ਜੀ ਨਾਲ। ਹੋਰ ਠੀਕ ਠਾਕ ਸਭ ਵਧੀਆ ਜੀ, ਘਰ ਬਾਰ ਸਭ ਠੀਕ ਠਾਕ।
ਇੰਨਾ ਨੇ ਵੀ ਆਪ ਹੀ
ਹਾਂਜੀ,
ਵੈਸੇ ਮੈਂ ਵੀ ਆਲ ਵੈਸੇ ਖੇਮ ਨੀ ਆਇਆ।
ਹਾਂ ਹੋਰ ਉਹ ਮੈਂ ਤਾਂ ਯਾਦ ਕੀਤਾ ਸੀ, ਮੈਂ ਕਿਹਾ ਉਹ, ਤੁਸੀਂ ਉਹ ਕੀ ਕਹਿੰਦੇ ਨੇ ਉਹਨੂੰ। ਜਿਹੜੇ ਵੇਸਣ ਦੇ ਗੱਟੇ ਬੜੇ ਸਵਾਦ ਬਣਾਉਂਦੇ ਔ, ਮੈਂ ਕਿਹਾ ਪੁੱਛਾਂ, ਬਈ ਕਿਵੇਂ ਬਣਾਉਂਦੇ ਉਹ ਫਿਰ ਅਸੀਂ ਵੀ ਬਣਾ ਕੇ ਖਾਵਾਂਗੇ।
ਅੱਛਾ ਅੱਛਾ ਅੱਛਾ।
ਹਾਂ,
ਹਾਂਜੀ, ਜ਼ਰੂਰ।
ਹਾਂ ਦੱਸੋ ਮੈਨੂੰ ਤੁਸੀਂ ਫਿਰ ਮੈਂ ਉਵੇ ਬਣਾਵਾਂਗੇ, ਅਸੀਂ ਪਿੱਛੇ ਕਹਿ ਰਹੇ ਸੀ ਨਾ।
ਹਾਂਜੀ-ਹਾਂਜੀ ਅਸੀਂ ਨਾ ਵੇਸਨ ਦੇ ਗੱਟੇ ਬਣਾਉਣ ਵਾਸਤੇ, ਪਹਿਲੇ ਨਾ। ਅਹ ਤੁਸੀਂ ਜਿੰਨਾ, ਅਸੀਂ ਤੇ ਪਾਈਏ ਕੁ ਬਣਾਨੇ ਆਂ, ਜੇੜਾ ਦੋ ਟਾਈਮ ਚੱਲ ਜਾਂਦਾਂ ਐ। ਲੇਕਿਨ ਤੁਸੀਂ, ਆਪਣੇ ਅਕੋਡਿੰਗ ਜਿੰਨੇ ਤੁਸੀਂ ਕਰਨੇ ਹੋਨੇ ਔ।
ਤੇ ਹਾਂਜੀ ਹਾਂਜੀ, ਉਹ ਤੇ ਫੇਰ ਉਸ ਹਿਸਾਬ ਨਾਲ ਜਿੰਨਾ, ਚਲੋ ਵੇਸਣ ਮਤਲਬ ਜਿੰਨਾ ਉਹਦੇ ਅੰਦਾਜ਼ੇ ਨਾਲ ਲੈ ਲੋ। ਪਹਿਲੇ ਜਿਨਾਂ ਬਣਾ ਨੈ।
ਹਾਂ ਅੰਦਾਜ਼ੇ ਨਾਲ ਤੁਸੀਂ ਪਾ ਕੇ, ਉਹਦੇ ਵਿੱਚ ਇਲਾਇਚੀ ਪਾ ਸਕਨੇ ਆ ਅਸੀਂ, ਕੁੱਟ ਕੇ ਇਲਾਇਚੀ ਪਾਓ। ਥੋੜ੍ਹਾ ਜਿਹਾ ਤੇਲ ਪਾਓ, ਨਮਕ ਪਾਓ, ਤੇ ਥੋੜ੍ਹੀ ਜਿਹੀ ਲਾਲ ਮਿਰਚ ਪਾ ਲਓ, ਸਪਾਈਸੀ ਵਾਸਤੇ
ਅੱਛਾ,
ਇਹਨੂੰ ਗੁੰਨ ਲਓ, ਮਤਲਬ ਕਿ ਪਾਣੀ ਅਸੀਂ ਨਾ, ਥੋੜ੍ਹਾ ਥੋੜ੍ਹਾ ਕਰਕੇ ਪਾਉਣਾ ਐ, ਟਾਈਟ ਗੁੰਨਣਾ ਨਾ। ਥੋੜਾ ਥੋੜ੍ਹਾ ਕਰਕੇ ਪਾ ਕੇ, ਇਹਨਾਂ ਨੂੰ ਜਿਵੇਂ ਆਟਾ ਗੁੰਨਦੇ ਆ ਨਾ ਉਂਝ ਗੁੰਨ ਲੋ।
ਅੱਛਾ, ਖਾਲੀ ਵੇਸਨ, ਨਹੀਂ ਕੁਛ ਹੋਰ ਨਹੀਂ ਪਾਉਣਾ ਜੀ ਇਹਦੇ 'ਚ।
ਨਹੀਂ ਅਸੀਂ ਤੇ ਇਸ ਤਰ੍ਹਾਂ ਹੀ ਬਣਾਉਂਨੇ ਆਂ, ਮੇਰੀ ਮਾਤਾ ਹੀ ਬਣਾਉਂਦੇ ਨੇ, ਉਹ ਵਿੱਚ ਪਿਆਜ਼ ਵਗੈਰਾ ਪਾ ਲੈਂਦੇ ਨੇ। ਵਿੱਚ ਹਿੰਗ ਵੀ ਪਾ ਲੈਂਦੇ ਨੇ, ਮੈਂ ਵੀ ਉਹ ਟਰਾਈ ਕੀਤੇ ਸੀ ਗੇ, ਉਹ ਵੀ ਅੱਛੇ ਬਣੇ ਸੀਗੇ।
ਅੱਛਾ ਅੱਛਾ ਅੱਛਾ ਮਤਲਬ ਉਹਨੂੰ ਫਿਰ ਗੁਣ ਲੈਣਾ ਮਸਾਲੇ ਪਾ ਕੇ।
ਹਾਂ ਗੁੰਨ ਕੇ ਆਟਾ ਬਣਾਉਂ ਦੇਨਾ, ਆਟਾ ਗੁੰਨ ਲੈਣਾ ਆਟੇ ਆਕਣ। ਹਾਂਜੀ, ਫੇਰ ਉਸ ਤੋਂ ਬਾਅਦ ਨਾ ਅ ਜਿਵੇਂ ਬਣਾਈ ਦੇ ਨੇ, ਗੋਲ ਗੋਲ ਗੱਟੇ।
ਅੱਛਾ ਮਤਲਬ, ਆਟਾ ਉਹਨੂੰ ਗੁਨਨਾ ਐ, ਤੇ ਹਾਂਜੀ ਆਟਾ ਜਿਹੜਾ ਸਖ਼ਤ ਹੋਣਾ ਚਾਹੀਦਾ, ਨਰਮ ਨਹੀਂ ਹੋਣਾ ਚਾਹੀਦਾ। ਤਾਂ ਕਿ ਉਹਦੇ ਗੋਲਾ, ਗੋਲ ਗੋਲ ਜੇ ਉਹ ਬਣ ਠੀਕ ਹੈ ਠੀਕ। ਅੱਛਾ ਢਿੱਲੇ ਦੇ, ਥੋੜ੍ਹੇ ਟਾਈਟ ਰੱਖਣੇ ਨੇ, ਜਿਵੇਂ
ਥੋੜ੍ਹਾ ਟਾਈਟ ਆਟਾ ਘੁਣਨਾ ਐ, ਵਿੱਚ ਤੇਲ ਜ਼ਰੂਰ ਪਾਉਣਾ ਹੈ। ਹਾਂਜੀ ਹਾਂਜੀ ਹੋ ਜਾਂਦਾ, ਮੈਂ ਤੇ ਇਸ ਤਰ੍ਹਾਂ ਹੀ ਬਣਾਨੀ ਆਂ।
ਠੀਕ ਹੈ, ਤੇ ਇਹਦੇ ਵਿੱਚ ਓਇਲ ਵੀ ਪਾਉਣਾ ਥੋੜ੍ਹਾ ਜਿਹਾ
ਹਾਂਜੀ ਹਾਂਜੀ, ਤੇ ਤੇਲ ਵੀ ਪਾਉਣਾ ਹੈਗਾ, ਇਲਾਇਚੀ ਪਾਓ ਟੇਸਟ ਵਾਸਤੇ, ਨਮਕ ਪਾਓ ਥੋੜਾ ਜਿਹਾ, ਥੋੜਾ ਜਿਯਾ ਇਹਦੇ ਚ ਥੋੜੀ ਲਾਲ ਮਿਰਚ ਪਾਓ, ਤੇ ਹੁਣ ਥੋੜ੍ਹਾ ਜਿਹਾ ਥੋੜਾ ਪਾਣੀ ਕਰਕੇ ਨਾ, ਥੋੜਾ ਥੋੜਾ ਕਰਕੇ ਗੁੰਨ ਲੋ, ਫਿਰ ਹੱਥਾਂ ਨਾਲ ਥੋੜਾ ਜਿਹਾ ਇਹਨੂੰ ਰੋਲ ਕਰਕੇ ਦੇ ਨਾ, ਵੇਸਣ ਲੰਬੇ ਲੰਬੇ ਬਣ ਜਾਂਦੇ ਨੇ, ਔ ਨੂੰ ਕੜਾਹੀ ਚ ਅਸੀਂ ਫਿਰ ਉਹਨੂੰ ਉਬਾਲ ਲੈਣਾ, ਪਹਿਲੇ ਪਾਣੀ ਉਬਾਲ ਲੈਣਾ ਹੈ, ਕੜਾਹੀ 'ਚ।
ਅੱਛਾ ਰੋਲ ਜਿਹੜੇ ਗੋਲ ਗੋਲ ਰੋਲ ਬਣ ਜਾਣੇ ਨੇ, ਉਹਨਾਂ ਨੂੰ ਉਹਨਾਂ ਨੂੰ ਪਾਣੀ 'ਚ। ਪਾਉਣਾ ਐ, ਪਹਿਲੇ ਪਾਣੀ ਉਬਾਲਣਾ ਹੈ, ਕਿ ਖਾਲੀ ਸਿੱਧਾ ਹੀ ਪਾਣੀ ਚ ਪਾ ਦੇਣਾ ਹੈਗਾ ਹੈ।
ਨਹੀਂ ਨਹੀਂ ਉਬਾਲ ਲੋ ਪਹਿਲੇ ਪਾਣੀ।
ਅੱਛਾ ਪਹਿਲੇ ਪਾਣੀ ਉਬਾਲ ਲਈ ਏ, ਫੇਰ ਪਾਣੀ ਉਬਾਲ ਕੇ, ਤੇ ਉਹਦੇ ਵਿੱਚ ਅਸੀਂ ਇਹਨੂੰ, ਮਤਲਬ ਮਤਲਬ ਉਹ ਪਾ ਦੀਏ।
ਹਾਂਜੀ- ਹਾਂਜੀ।
ਠੀਕ ਐ-ਠੀਕ ਐ, ਤੇ ਇਹ ਫਿਰ ਕਿੰਨੀ ਦੇਰ ਤੱਕ ਉਹਦੇ ਵਿੱਚ ਰੱਖਣਾ ਜੀ।
ਬਸ ਇਹਨੂੰ ਹਿਲਾਂਦੇ ਰਹੋ, ਥੋੜਾ ਜਿਹਾ ਉਬਾਲਾ ਇੱਕ ਆ ਕੇ ਨਾ, ਸਲੋਅ ਕਰ ਦੋ। ਘੱਟ ਤੋਂ ਘੱਟ ਜਿਆਦਾ, ਅੱਧਾ ਘੰਟਾ ਤੁਸੀਂ ਰੱਖੋਗੇ ਨਾ। ਸਲੋਅ ਸੇਕ ਤੇ ਰੱਖਣਾ, ਹਿਲਾਂਦੇ ਰਹਿਣਾ, ਉਹ ਗੱਟੇ ਨਾ ਥੋੜੇ ਜੇ ਨਾ
ਅੱਛਾ ਜੀ।
ਗਲ਼ ਜਾਣਗੇ ਹੁਣ ਫਿਰ।
ਠੀਕ ਐ ਜੀ।
ਕੱਟੇ ਜਾਣ, ਕੱਟ ਕੇ ਫਿਰ ਉਹਨੂੰ ਬਣਾਣਾ ਅਸੀਂ।
ਠੀਕ ਐ, ਤੇ ਕੱਟ ਕੇ ਫਿਰ ਇਹਦਾ ਮਸਾਲਾ ਅਲੱਗ ਬਣਾਣਾ ਮ ਮਸਾਲਾ ਮਸੂਲਾ ਕਿ ਐਵੇਂ ਹੀ ਬਸ, ਤੇ ਉਹ ਕੋਈ ਸਪੈਸ਼ਲ ਹੁੰਦਾ ਜਾਂ ਮਤਲਬ ਉਹਦੇ ਵਿੱਚ ਵੀ ਐਕਸਟਰਾ ਕੋਈ ਸਮਾਨ ਤੋਂ ਪੈਂਂਦਾ, ਜਿਵੇਂ ਉਹਦੇ ਵਿੱਚ ਵੀ
ਨਹੀਂ ਉਹਦੇ ਵਿੱਚ ਐਕਸਟਰਾ ਸਮਾਨ ਕੋਈ ਨੀ ਪੈਂਦਾ, ਉਹਦੇ ਵਿੱਚ ਇਹ ਤੁਸੀਂ ਥੋਮ ਪਾਓ, ਤੁਸੀਂ ਅੱਛਾ ਥੋਮ ਪਾਓ, ਤਿੰਨ ਚਾਰ ਪਿਆਜ਼ ਪਾਓ, ਤੇ
ਅੱਛਾ ਜੀ।
ਥੋੜ੍ਹਾ ਜਾ ਪਾਓ ਬੀਟ ਕਰਕੇ ਨਾ, ਜਿਵੇਂ ਅਸੀਂ ਮਸਾਲਾ ਬਣਾਈ ਦੈ। ਸਪਾਈਸੀ ਜਾਂ ਉਹ ਬਣਾ ਕੇ ਤੇ ਫਿਰ, ਹਾਂਜੀ, ਫਿਰ ਇਹ ਨਾ ਜਿਹੜੇ ਸੁੱਕੇ
ਉਵੇਂ ਦਾ ਉਹਦੇ ਵਿੱਚ ਵੀ ਪਾਣਾ ਪੂਰਾ, ਜਿਵੇਂ ਇਹਦੇ ਵਿਚ ਪਾਇਆ।
ਹਾਂਜੀ- ਹਾਂਜੀ ਉਹਦੇ ਵਿੱਚ ਵੀ ਪਾਣਾ, ਨਹੀਂ- ਨਹੀਂ ਉਹਦੇ ਵਿੱਚ ਵੀ ਪਾਣਾ, ਅਸੀਂ ਮਸਾਲੇ ਦੇ ਅਕੋਡਿੰਗ। ਹਾਂਜੀ, ਨਹੀਂ ਕੜਛੀ ਮਾਰਦੋ, ਕਿਉਂਕਿ ਤਰੀ ਬਣਾਣੀ ਹੈ ਨਾ ਅਸੀਂ।
ਅੱਛਾ ਜੀ, ਠੀਕ ਐ-ਠੀਕ ਐ, ਤੇ ਮਤਲਬ ਉਹਦੇ ਵਿੱਚ ਅਸੀਂ ਅਹ ਅੱਛਾ ਜੀ ਅੱਛਾ, ਠੀਕ ਐ-ਠੀਕ ਐ, ਤੇ ਦਹੀਂ ਵਗੈਰਾ।
ਇਹਦੇ ਵਿੱਚ ਹਾਂਜੀ- ਹਾਂਜੀ ਬੜੇ ਸਵਾਦ ਬਣਨਗੇ, ਦਹੀਂ ਪਾ ਕੇ ਵੀ।
ਹਾਂ, ਮਤਲਬ ਤੁਸੀਂ ਮੈਨੂੰ ਦੱਸਿਆ ਸੀ ਨਾ ਵੀ ਦਹੀਂ ਨਹੀਂ ਪਾਉ, ਤੇ ਉਹਦੇ ਨਾਲ ਐਕਸਟਰਾ ਉਹਦੀ ਕਰੀਮੀ ਬਣ ਜਾਂਦੀ ਐ, ਕਰੀਮੀ ਟਾਈਪ ਹੋ ਜਾਂਦੇ ਫਿਰ ਜ਼ਾਦਾ। ਹੈਲੋ।
ਹੁਣ ਅੱਛੇ ਲੱਗ ਰਹੇ ਨੇ।
ਭੈਣ ਜੀ।
ਉਹ ਵੀ ਬਹੁਤ ਅੱਛੇ ਬਣਦੇ ਨੇ, ਕਰੀਮੀ ਪਾ ਕੇ ਨਾ।
ਹਾਂ- ਹਾਂ, ਉਹ ਕਰੀਮੀ ਵਾਲੇ ਜਿਹੜੇ ਹੁੰਦੇ ਨੇ ਥੋੜ੍ਹਾ ਜਾ, ਹਾਂਜੀ- ਹਾਂਜੀ। ਤੇ ਉਹ ਫੇਰ ਕਰੀਮ ਮਤਲਬ ਉਹ ਜਿਹੜਾ ਨਾ ਆਪਣਾ ਉਹ ਕੀ ਛੱਡ ਦਿੰਦਾ ਹੈਗਾ, ਜਿਹੜਾ ਮਸਾਲਾ। ਤੇ ਉਦੋਂ ਤੱਕ ਰੋਸਟਿਡ ਕਰਨਾ ਹੈਗਾ, ਫਿਰ ਉਸ ਤੋਂ ਬਾਅਦ ਇਹਨੂੰ ਪਾਣਾ ਉਹਦੇ ਵਿੱਚ ਗੱਟੇ ਤੇ, ਇਹਨੂੰ ਵੀ ਟਾਈਮ ਲਾਣਾ। ਅੱਧਾ ਘੰਟਾ, ਵੀਹ ਮਿੰਟ ਇਹਨੂੰ ਵੀ ਰੱਖਣਾ ਉਹਦੇ ਵਿੱਚ।
ਹਾਂਜੀ- ਹਾਂਜੀ, ਉਹ ਤਰੀ ਹਾਂ ਪਤਾ ਕੀ ਹੈ, ਗੱਟੇ ਕੱਢ ਕੇ ਨਾ ਹੁਣ ਕੱਟਣਾ। ਗੋਲ-ਗੋਲ ਨਾ ਅਹ ਕੱਟ ਲਾਂਗੇ ਅਸੀਂ, ਤੇ ਉਹ ਪਾਣੀ ਅਲੱਗ ਹੋ ਜਾਏਗਾ, ਗੱਟੇ ਅਲੱਗ ਹੋ ਜਾਣਗੇ। ਤੇ ਜਿਹੜੇ ਇਹ ਤੁਸੀਂ ਕਰਨਾ ਯੂਜ ਕਰਨਾ, ਉਹੀ ਪਾਣੀ ਪੇਂਦਾ ਤਰੀ ਵਾਸਤੇ। ਤਾਂਹੀ ਟੇਸਟ ਆਏਗਾ ਨਾ, ਹਾਂ ਫੇਰ ਟੇਸਟ ਅੱਛਾ ਆਂਦਾ।
ਨਹੀਂ ਉਸ ਪਾਣੀ ਦੇ ਵਿੱਚ, ਕੋਈ ਹੋਰ ਚੀਜ਼ ਤਾਂ ਨਹੀਂ ਐਡ ਕਰਨੀ ਜਿਵੇਂ ਉਹ ਪਾਣੀ ਦੇ ਵਿੱਚ, ਜਿਵੇਂ ਬਈ ਉਹ ਨਾਲ ਉਹਦੇ ਵਿੱਚ ਅਹ ਘੁੱਲਣ ਨਾ, ਉਹਦੇ ਅਕੋਰਡਿੰਗ ਪਾਣੀ ਦੇ ਵਿੱਚ ਜਿਵੇਂ ਤੇਲ ਵਗੈਰਾ ਜਾਂ ਕੋਈ ਐਸੀ ਕੋਈ ਚੀਜ਼ ਪਾ ਸਕਦੇ ਹਾਂ, ਜਿਹਦੇ ਨਾਲ ਉਹ
ਨਹੀਂ- ਨਹੀਂ- ਨਹੀਂ, ਅਗਰ ਤੁਸੀਂ ਗਾੜੀ ਬਣਾਣਾ ਚਾਹੁੰਦੇ ਹੋ ਨਾ ਹਾਂ, ਅਗਰ ਤੁਸੀਂ ਗਾੜੀ ਬਣਾਣਾ ਚਾਂਹਦੇ ਹੋ ਨਾ, ਤੇ ਉਹਦੇ ਵਿੱਚ ਹੀ ਨਾ ਦੋ ਤਿੰਨ ਗੱਟੇ ਫੇਹ ਕੇ ਤਾਈਸ਼ ਮਿਕਸ ਕਰ ਦੋ, ਜਾਂ ਹੁਣ-ਹੁਣ ਅਸੀ ਬੇਸਣ ਕੱਚਾ ਨੀ ਪਾ ਸਕਦੇ।
ਅੱਛਾ-ਅੱਛਾ, ਹਾਂ ਉਹ ਫਿਰ ਮੂੰਹ
ਹਾਂ ਟੇਸਟ ਨਹੀਂ ਆਂਦਾ, ਇਸ ਤਰ੍ਹਾਂ ਤੁਸੀਂ ਉਬਲੇ ਹੋ ਗੰਡੇ ਖਾਓਗੇ ਨਾ ਉਬਾਲ ਕੇ ਤੇ ਤਾਂ ਟੇਸਟ ਅੱਛਾ ਆਏਗਾ।
ਠੀਕ ਹੈ-ਠੀਕ ਹੈ ਨਾਲੇ ਨਾ ਫੇਰ ਇਹ ਤੇ ਮਤਲਬ ਬਹੁਤ ਵਧੀਆ। ਟੇਸਟ ਬਣ ਜਾਂਦਾ। ਨਮਕ, ਮਿਰਚ ਉੱਦੇ ਚ' ਡਬਲ ਵਧੀਆ ਤਰੀਕੇ ਨਾਲ ਕਰਾਰਾ।
ਬਹੁਤ ਅੱਛੇ ਬਣ ਜਾਂਦੇ ਨੇ। ਹਾਂਜੀ-ਹਾਂਜੀ ਇਹਨੂੰ ਸੀ ਨਾ ਖਾਲੀ ਦੇਖੋ ਅਗਰ ਜਿਵੇਂ ਬੱਚੇ ਕਈ ਵਾਰੀ ਨਹੀਂ ਖਾਂਦੇ ਤੇ ਬੱਚਿਆਂ ਨੂੰ ਸਕੂਲ ਵਾਸਤੇ ਵੀ ਦੇਣੇ ਹੋਣ ਨਾ ਤੇ ਜਿਹੜੇ ਅਸੀਂ ਮਸਾਲਾ ਬਣਾਇਆ ਸੀ ਨਾ। ਤੇ ਖਾਲੀ ਗੱਟੇ ਕੱ ਤੇ ਉਹਦੀ ਪਾਣੀ ਅਲੱਗ ਕਰ ਲਿਆ ਸੀਗਾ ਉਹ ਜਿਹੜੇ ਖਾਲੀ ਗੱਟੇ ਵਿੱਚ ਫਰਾਈ ਕਰਕੇ ਥੋੜੇ ਜਿਹੇ ਕੱਢ ਲੋ। ਸਭ ਕੁਛ ਪਿਆ ਹੁੰਦਾ ਹੈ। ਉਹਨੂੰ ਸਵੇਰੇ ਬੱਚਿਆਂ ਨੂੰ ਨਾ ਲੰਚ ਬੋਕਸ ਵਿੱਚ ਵੀ ਦੇ ਸਕਦੇ ਹਾਂ। ਇਸ ਤਰ੍ਹਾਂ ਬਣਾ ਕੇ ਹਾਂ।
ਮਤਲਬ ਬਿਨਾਂ ਤਰੀ ਤੋਂ।
ਖੁਸ਼ ਹੋ ਕੇ ਪਾਉਂਦੇ ਨੇ।
ਅੱਛਾ- ਅੱਛਾ -ਅੱਛਾ ਉਹ ਤੇ ਫੇਰ ਬੜੀ ਵਧੀਆ ਗੱਲ ਹੈ। ਉਹਦੇ ਬੱਚੇ ਵੈਸੇ ਹੀ ਖੁਸ਼ ਖਾ ਲੈਂਦੇ ਨੇ। ਬਾਕੀ ਜੇ ਤਰੀ ਵਾਲੇ ਹੋਣ ਤੇਦੇ ਨਾਲ ਤੇ ਜ ਮੇਰੇ ਹਿਸਾਬ ਨਾਲ ਅਹ ਤੰਦੂਰੀ ਫੁਲਕੇ ਵਗੈਰਾ ਆਉਣ ਨਾ ਨਾਲ ਤਾਂ ਜ਼ਿਆਦਾ ਟੇਸਟ ਆਉਂਦਾ ਹੈ। ਕਿਉਂਕਿ
ਲੱਛਾ ਪਰਾਂਠਾ ਬੋਸ
ਹਾਂ, ਲੱਛਾ ਪਰਾਂਟਾ ਅੱਛਾ ਲੱਗਦਾ। ਇਹਦੇ ਨਾਲ ਤੇ ਉਹ ਵੀ ਫੇਰ ਲੱਛਾ ਪਲਾਂਠਾ ਤੁਸੀਂ ਤੰਦੂਰ ਰੱਖਿਆ ਹੋਣਾ ਘਰ।
ਨਹੀਂ-ਨਹੀਂ ਅਸੀਂ ਇੰਸਟਾਗ੍ਰਾਮ ਮੈਂ ਤੇ ਘਰ ਹੀ ਬਣਾਉਂਦੀ ਹਾਂ।
ਅੱਛਾ। ਤੁਸੀਂ ਘਰ ਕਿਵੇਂ ਬਣਾ ਲੈਂਦੇ ਹੋ। ਤੰਦੂਰ ਬਣਾਆ। ਤੰਦੂਰ ਤੇ
ਹਾਜੀ। ਬਸ ਨਾ-ਨਾ ਨਾ-ਨਾ ਤੰਦੂੂਰ ਤੇ ਨੀ ਅਸੀਂ ਤਵੇ ਤੇ ਬਣਾਉਂਦੇ ਹਾਂ। ਤਵੇ ਤੇ
ਤਵੇ ਤੇ-ਤੇ ਰੋਟੀ ਬਣਦੀ ਹੈ ਜੀ। ਤਨ ਲੱ ਐ ਪਰਾਠਾਂ ਕਿਵੇਂ ਬਨਦਾ।
ਨਹੀਂ ਜੀ। ਤਵੇ ਤੇ ਉਹ ਵੀ ਬਣਦਾ। ਹਾਂ। ਉਹ ਵੀ ਬੰਨਦਾ ਹੈ। ਉਹ ਕਿਵੇਂ ਬੰਨਦਾ ਹੈ। ਹਾਂਜੀ, ਜਿਵੇਂ ਪਰੌਠੇ ਨੂੰ ਪਰੌਠੇ ਵਕਨ ਵੇਖ ਕੇ ਜਿਵੇ ਲੱਛਾ ਪਰਾਂਠਾ ਬਣਾਈਦਾ। ਹ ਅਗਰ ਤੁਸੀਂ ਪਰਤਾਾਂ ਬਣਾਉਣੀਆਂ ਨੇ। ਤੇ ਵਿੱਚ ਘਿਓ ਲਗਾਓ ਅੱਛੇ ਤਰੀਕੇ ਨਾਲ ਇੱਕ ਸਾਈਡ ਤੋਂ ਕੱਟ ਲਗਾ ਕੇ ਉਹਨੂੰ ਰੋਲ ਕਰ ਲਓ। ਹਾਂਜੀ-ਹਾਂਜੀ ਤੇ ਤੁਸੀਂ ਨਾ ਇੱਕ ਸਾਈਡ ਤੇ ਪਾਣੀ ਲਗਾਓ।
ਅੱਛਾ। ਮਤਲਬ ਉਹਦੇ ਵਿੱਚ ਪਾਣੀ ਲਗਾਓ ਤੇ ਉਹ ਚੀਪਕ ਨਹੀਂ
ਉ ਚਿਪਕ ਹਾਂ-ਹਾਂ, ਨਹੀਂ-ਨਹੀਂ ਉਹ ਚਿਪਕ ਜਾਏਗਾ। ਉੱਦੇ ਉਤੇ ਫੇਰ ਉਹਨੂੰ ਤਵੇ ਨੂੰ ਨਾ ਗੈਸ ਉੱਪਰ ਪੁੱਠਾ ਕਰਕੇ ਸੇਕੋ।
ਅੱਛ। ਅੱਛਾ। ਠੀਕ ਹੈ-ਠੀਕ ਹੈ ਉਹ ਮਤਲਬ ਪੁੱਠਲਾ ਪਾਸਾ ਉਹ ਸਿੱਕ ਜਾਵੇਗਾ ਅਤੇ ਜਿਹੜਾ ਤੁਸੀਂ ਚਿਪਕਾਓਗੇ
ਅਗਲਾ ਹੋਏਗਾ ਉਹਦਾ ਫੁੱਲ ਬਣ ਜਾਣਗੇ ਅੱਗੇ ਬੜੇ ਸੋਹਣੇ-ਸੋਹਣੇ ਉਹ ਹੁੰਦੇ ਤੰਦੂਰੀ ਫੁੱਲ ਬੜੇ ਵਧੀਆ। ਉੱਤੇੇ ਤੁਸੀਂ ਮੱਖਣ ਪਾ ਕੇ ਹਾਂਜੀ। ਅਸੀਂ ਤੇ ਇੰਜ ਬਣਾਉਾਨਦੇ ਹਾਂ ਦੇਖੋ। ਅਹ ਮੇਰੇ ਮਾਤਾ ਹੀ ਬਣਾਉਂਦੇ ਨੇ ਉਹ ਬਨਾਉਂਦੇ ਨੇ ਤੰਦੂਰ ਤੇ। ਅਸੀਂ-ਅਸੀਂ ਇਹ ਦ ਬਣਾਦੇ ਹ ਤਦੂਰ ਤੇ ਸਨ ਡਰ ਲਗਦਾ ਹੱਥ ਨਾ ਸੜੇ।
ਹਾਂ। ਇਹਦੇ ਨਾਲੱ ਤੇ ਇਹ ਤਿੰ ਨਵੀ ਨਵੀਂ ਤਕਨੀਕ ਦੱਸੀ ਤੁਸੀਂ ਬੜੀ ਵਧੀਆ ਅਤੇ ਲੇਟੈਸਟ ਤਕਨੀਕ ਹੈਗੀ ਹੈ ਜਿਹਦੇ ਨਾਲ ਉਹ ਤਵੇ ਦੇ ਉੱਤੇ ਹੀ ਬਣ ਜਾਂਦਾ। ਦੱਸੋ, ਵਾਹ ਜੀ ਵਾਹ! ਬਹੁ ਵਧੀਆ ਗੱਲ ਹੈ ਜੀ। ਮੈਂ ਵੀ ਟਰਾਈ ਕਰਾਂਗਾ ਇਹਦੇ ਵਾਸਤੇ ਵਿੱਚ ਚਲੋ ਬਈ ਸਾਡੇ ਵਾਸਤੇ ਵੀ ਉਹਨੂੰ ਪੁੱਛਾਂਗਾ ਵੀ ਐਵੇਂ ਕਰਕੇ ਬਣਾਓ। ਤੇ ਉਹਦੇ ਓ ਆਟੇ ਦਾ ਜੇੜਾ ਪੇੜਾ ਲੈਣਾ ਉਹ ਉਵੇਂ ਈ ਲੈਣਾ ਜਿਵੇਂ ਅਸੀਂ ਤੰਦੂਰੀ ਫੁਲਕਾ ਲਾਣੇ ਆਂ।
ਐਥੇ ਲੇ ਆ ਜੇ ਲਾਨਾਤੇ।
ਅ ਸਾਦਾ ਫੁਲਕਾ ਵੀ ਲੈ ਯੰਦੇ ਫੇਰ ਉੱਥੇ?
ਹੈਲੋ,
ਅੱਛਾ ਜੀ, ਚਲੋ ਵਧੀਆ ਗੱਲ ਐ ਜੀ ਫੇਰ ਇਹ ਤਾਂ ਵਧੀਆ ਦਸ ਤੇ ਤੁਸੀਂ ਕੱਲ ਮੈਨੂੰ ਮੈਂ ਟਰਾਈ ਕਰਾਵਾਂਗਾ ਵਾਈਫ ਨੂੰ ਕਵਾਂਗਾ ਇਹ ਵੀ ਕੰਮ ਇਹ ਵੀ ਕਰਕੇ ਦੇਖ।
ਹਾਂ ਹਾਂ ਹਾਂ, ਜਿਵੇਂ ਹੁੰਦੇ ਨੇ ਨਾ ਛੋਲਿਆਂ ਦੀ ਦਾਲ ਉਹਨੂੰ ਐਸ ਤਰ੍ਹਾਂ ਉਹਦਾ ਪੂਰਾ ਤਿਆਰ ਕਰਲੋ ਮਟੀਰੀਅਲ ਤੇਲ ਪਾ ਕੇ ਨਾ ਪਿਆਜ਼, ਮਰਚਾਂ। ਨਮਕ, ਮਿਰਚ ਪਾ ਕੇ ਤਿਆਰ ਕਰਕੇ ਉਹ ਵੀ ਇਸ ਤਰ੍ਹਾਂ ਈਸ਼ਕੇ ਕਰਕੇ ਨਾ
ਅੱਛਾ ਉਹ ਜਿਹੜੇ ਮਿਸ ਮਿਸੇ ਪ੍ਰਸ਼ਾਦੇ ਜਿਹਨੂੰ ਮਿੱਸੇ, ਤੰਦੂਰੀ ਫੁਲਕੇ ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ ਜੀ ਉਹ-ਉਹ ਸੁੱਕੀ ਦਾਲ ਜਿਹੜੀ ਹੁੰਦੀ ਛੋਲਿਆਂ ਅਲੀ।
ਹਾਂਜੀ ਰਾਤੀ ਬਿਗੋ ਸਵੇਰੇ ਸਿਟੀ ਦਵਾ ਕੇ ਪਾਣੀ ਕੱਢ ਕੇ ਸੁੱਕਾ ਸੁੱਕਾ-ਸੁੱਕਾ ਬਣਾਓ ਤੁਸੀਂ ਬੜੇ ਸਵਾਦ ਬਣਦੇ ਨੇ ਓਵੀ ਐਸੇ ਇਵੇਂ ਬੰਦੇ ਜੇ ਬੜੇ ਸੋਹਣੇ ਅਸੀਂ
ਰਹਿੰਦੇ ਹੋਣੇ ਨੇ ਜੀ
ਹਾਂਜੀ ਉਹਦੇ ਚ ਪਾਓ ਤੁਸੀਂ ਗਰਮ ਮਸਾਲਾ ਪਾਓ ਅ ਆਪਣੀ ਮਰਜ਼ੀ ਨਾਲ ਅਸੀਂ ਜਿਵੇਂ ਪੈਂਦੇ ਨੇ ਸਾਰੇ ਮਸਾਲੇ ਮਚੂਰ ਵਗੈਰਾ ਪੈ ਜਾਂਦੇ
ਜਿਵੇਂ ਪੈਂਦੇ ਨੇ
ਅ ਨਮਕ, ਮਿਰਚ।
ਅੱਛਾ ਜੀ, ਸੁਵਾਦ ਤਾ ਪੂਰਾ ਵਧੀਆ ਤਰੀਕੇ ਨਾਲ ਤੰਦੂਰੀ ਵਰਗਾ ਸੁਵਾਦ ਈ ਆਂਦਾ ਹੋਏਗਾ ਉਹਦਾ ਤੇ।
ਹਾਂਜੀ, ਉੱਤੇ ਮੱਖਣ ਲਾਓ ਤੁਸੀਂ ਤੰਦੂਰੀ ਵਰਗਾ ਸਵਾਦ ਆਂਦੇ ਉਥੇ।
ਚਲੋ ਇਹ ਵੀ ਗੱਲ ਵਧੀਆ ਹੈਗੀ ਏ ਬਾਹਰ ਜਾਣ ਦੀ ਲੋੜ ਨੀ ਪੈਣੀ ਤੰਦੂਰ ਵੀ ਘਰ ਦੱਸ ਤਾਂ ਤੁਸੀਂ ਅਸੀਂ ਤੇ ਸੋਚਦੇ ਪਏ ਸੀ ਤੰਦੂਰ ਤੰਦੂਰੀ ਫੁਲਕੇ ਬਾਹਰੋ ਲਵਾਵਾਂਗੇ ਤੰ ਬਣਾਵਾਂਗੇ ਨਾ ਹੁਣ ਅਸੀਂ ਦੇਖਾਂਗੇ ਫੇਰ।
ਬਹੁਤ ਵਧੀਆ ਬਣਾਏ ਕੱਲ੍ਹ ਦੇਖਾਂਗੇ ਜੀ ਟਰਾਈ ਕਰਾਂਗੇ ਇਹ ਵੀ ਚੀਜ਼ ਤਾਂ ਕਿ ਅਸੀਂ ਵੀ ਸਵਾਦ ਲੈ ਸਕੀਏ ਹੁਣ ਤੇ ਮੂੰਹ ਚ ਪਾਣੀ ਆ ਗਿਆ ਸੁਣ ਕੇ ਈ ਏਨਾ ਕੁਛ। ਵਾਹ ਜੀ ਵਾਹ ਚਲੋ। ਹਾਂ ਠੀਕ ਐ ਫੇਰ ਭੈਣਜੀ ਓਕੇ-ਓਕੇ।
ਹਾਂਜੀ ਸਤਿ ਸ਼੍ਰੀ ਕਾਲ ਜੀ।
ਸਾਸਰੀ ਕਾਲ।